ਅਛਾਜੀ
ਕਿੱਥੇ ਚਲੇ ਗਏ ਸੀ।
ਅਰੇ ਬਈਆ ਮੈਂ ਪਹਿਲੇ ਟੋਇਲਟ ਗਈ ਹਾਂ, ਟੋਇਲਟ ਤੋਂ ਆਈ ਹਾਂ, ਉਹਦੇ ਬਾਅਦ ਉੱਥੇ ਗਈ ਹੈਗੀ ਆ ਅੰਦਰ ਉੱਥੇ ਆਈ ਹਾਂ ਉਹਨਾਂ ਦਾ ਮੁੰਡਾ ਰੋਂਦਾ ਪਿਆ ਸੀ, ਉਹਨੂੰ ਲੈ ਕੇ ਪੋਤਰੇ ਨੂੰ ਉੱਥੇ ਆ ਕੇ ਬਾਥਰੂਮ ਚਲੀ ਗਈ ਸੀ, ਕਿਉਂਕਿ ਥੱਲੋਂ ਦੀ ਮੈਂ ਦੌੜੀ ਉੱਥੇ ਫਰੈਸ਼ ਹੋਣਾ ਸੀ ਤਾਂ ਕਰਕੇ ਅੰਦਰ ਬਾਥਰੂਮ ਚ ਗਈ ਫਿਰ ਉਹ ਦਲਜੀਤ ਦਾ ਫੋਨ ਆਇਆ ਉਹ ਸੁਣਿਆ, ਫੇਰ ਮੈਂ ਹੁਣ ਤੁਹਾਡਾ ਤੁਰੰਤ ਕਾਲ ਖੋਲ ਕੇ ਬੈਠੀ ਹੋਈ ਸੀ। ਮੈਂ ਵਾਪਿਸ ਜਾਣਾ ਨਾ, ਹਾਂਜੀ ਹਾਂਜੀ, ਹਾਂ ਹਾਂਜੀ ਬੋਲੋ ਬੋਲੋ ਬੋਲੋ ਬੋਲੋ ਬੋਲੋ ਤੁਸੀਂ ਹੋਰ ਸੁਣਾਓ ਕੀ ਹਾਲ ਹੈ? ਹਾਂਜੀ ਕੀ ਬਣਾ ਲਿਆ ਕੀ ਇੱਥੇ? ਜਾ ਰਹੇ ਹੋ ਕੀ ਕਰ ਰਹੇ ਹੋ?
ਬਸ ਕਿੱਥੇ ਨੀ ਜਾਣਾ ਨੂੰ ਪੁੱਤ
ਆਗਿਆ ਨੌਕਰ ਆ ਗਿਆ ਤੁਹਾਡਾ?
ਹਾਂ,
ਤੇ ਉਹ ਨੇ ਡੰਡਾ ਰੱਖੋ, ਉਹਨੂੰ ਕਹੌ, ਆਇਆ ਕਰਨਾ ਬਈ ਟਾਈਮ ਨਾਲ ਮੈਂ ਕੱਲੀ ਆ ਉਹਨੂੰ ਕੋਲ ਵੇਖ ਕੇ ਸਹੀ
ਜਦ ਤਾ ਤੁਮ ਸੋਏ ਪੜੇ ਥੇ ਉਹਨੋ ਨੇ, ਮੈਂਨੇ ਤੂਮੇ, ਦਰਵਾਜ਼ਾ ਨਹੀਂ ਖੋਲਿਆ। ਮੈਂ ਕਿਹਾ, ਪੰਜਾਹ ਵਾਰ ਸਮਝਾਇਆ।
ਹਾਂਜੀ ਹਾਂ ਆਰਾਮ ਨਾਲ, ਆਰਾਮ ਨਾਲ ਗੱਲ ਕਰ, ਹਾਂ-ਹਾਂ ਉਨਕੋ ਬੋਲੋ ਬਈ ਦਰਵਾਜੇ ਕਿਉਂ ਹਾਂ ਕ ਇਤਨੀ ਪੱਕੀ ਨੀਂਦ ਨਹੀਂ ਛੋਟ
ਹਾਂ ਕਚ ਉਹਨਾਂ ਨੇ ਕਿਹਾ ਕਿ ਕੁਛ ਹੋਰ ਤੋਂ ਨੀ ਗਿਆ ਮੈਂ ਕਿਹਾ ਕੁੱਛ ਹੋ ਗਿਆ। ਕੌਣਸਾ ਤੁਮ ਨੀਚੇ ਆ ਕੇ ਦੇਖੇ। ਦਰਵਾਜੇ ਤੋੜ ਦਿੱਤੇ, ਯਹਾ ਤੌ ਮਰ ਵੀ ਜਾਏਗੇ ਤਾਂ ਕਿੰਨੇ ਪੁੱਛਣਾ ਇਹ ਹਿਸਾਬ ਹੈ। ਤਰਕਾਲਾਂ ਵੇਲੇ ਲੋਕੀ ਦੀਪ ਵਾਲਾ ਜੋਤ ਤਾਂ ਜਲਾਦੇ ਨੇ ਪਾਠ ਕਰਦੇ ਨੇ ਹੈ ਐਂ ਏਥੇ ਸਾਡੇ ਘਰ ਤਰਕਾਲਾ ਵੇਲੇ ਉੱਥੇ ਫਿਰਦੇ
ਔ ਹੋ ਉਹਨੂੰ ਹਾਂ ਝਾੜੂ ਨੀ ਮਾਰਦੇ ਹਾਂ-ਹਾਂ ਝਾੜੂ ਬਾਰਾਂ ਵਜੇ ਬਾਰਾਂ ਵਜੇ ਦੇ ਬਾਅਦ
ਕੰਮ ਕਰਾਣੀ ਨੇ ਮੈਂ ਇਹਨੂੰ ਦੌੜਾ ਦੇਣਾ
ਹਾਂ-ਹਾਂ ਨਈ-ਨਈ ਇਹ ਤੇ ਬੜੀ ਦਿੱਕਤ ਜਾ ਉਹਨੂੰ ਕਹੋ ਬਈ ਸਵੇਰੇ ਜਲਦੀ ਆਇਆ ਕਰ ਤੂੰ ਸਾਡੇ ਘਰ
ਔ ਸੁਣਦਾ ਈ ਨੀ ਉਹਨੂੰ ਲਾਲਚ ਓਹਨੇ ਪਤਾ ਨੀ ਕਿੰਨੇ ਘਰ ਕਿੰਨੇ ਘਰ ਫੜੇ ਹੋਏ ਨੇ।
ਕੋਈ ਮਿਲਦਾ ਤੇ ਆਪਣੇ ਮੁੰਡੇ ਨੂੰ ਕੋ ਕੋਈ ਪਤਾ ਲੱਗ ਜਗ ਕੋਈ ਮਿਲਦਾ ਤੇ ਕੰਮ ਦਾ ਹੋਰ ਕੀ ਪਰ ਐ ਨਾ ਪੁਰਾਣਾ ਬੰਦਾ ਪੁਰਾਣਾ ਹੁੰਦਾ ਵੀ ਵਿਸ਼ਵਾਸ ਐ ਨਾ ਬੰਦੇ ਤੇ ਇੱਥੇ ਬੰਦਾ ਮਰ ਜਾਂਦਾ ਕਹਿੰਦਾ ਕੀ ਕਰਨਾ ਲਾ ਕੇ। ਵੇਖੋ ਕੋਈ ਜਨਾ ਮਿਲਜੇ ਚੱਜ ਦੀ ਕੰਮ ਵਾਲੀ ਤੁਹਾਨੂੰ ਆਸ ਪੜੋਸ ਚ ਤੁਹਾਡੇ ਆਦੀ ਤੇ ਸੀ ਜਨਾਨੀ ਕੰਮ ਕਰਨ ਔ ਨੀ ਆਉਂ
ਉਹ ਅੱਜ ਕੱਲ੍ਹ ਕਿਤੇ ਹੋਰ ਜਾਂਦੀ ।ਐ ਓ ਨੀ ਆਂਉਦੀ।
ਤੈਨੂੰ ਦਿੱਕਤ ਐ।
ਨਈ-ਨਈ
ਨਹੀਂ, ਕਿਉਂ ਉਹਨੂੰ ਕੀ ਹੋ ਗਿਆ?
ਇਹਨੇ ਸਾਨੂੰ ਕਦੀ ਕੁੱਛ ਕਿਹਾ ਨੀ।
ਅੱਛਾ-ਅੱਛਾ।
ਲਨੇ ਆ ਸਾਨੂੰ ਬੋਲ ਲੈਂਦਾ।ਬਸ, ਆਪਸ ਦੇ ਵਿੱਚ ਹੈ ।ਘਰ ਦਾ ਸਾਹਿਬ ਏ, ਜਿਸ ਤਰ ਘਰ ਬੋਲਨੇ ਆ
ਹਾ-ਹਾਂ-ਹਾਂ,
ਕਹੇ ਬੋਲ ਲੈਂਦਾ।ਬ ਨਾ ਕਦੇ ਇਨੇ ਕੁੱਛ ਮੰਗਿਆ ਨਾ
ਹਾਂ- ਹਾਂ ਫੇਰ ਪਤਾ ਕਿ ਐ ਨਾ ਇੱਥੇ ਹੀ ਆ ਕੇ ਬੰਦਾ ਉਹ ਚੀਜ ਦਾ ਉਹ ਇ ਫਾਇਦਾ ਚੁੱਕਦਾ ਨਾ ਮੈਨੂੰ ਕੁੱਛ ਨੀ ਕਹਿੰਦੇ ਨੇ ਜਦ ਮਰਜ਼ੀ ਜਾਵਾਂ ਘਰ ਵ ਗੱਲ ਹੋ ਗਈ।ਇਹਨੂੰ ਪਿਆਰ ਨਾਲ ਸਮਝਾਓ ਵੀ ਝਾੜੂ- ਪੋਚੇ ਕਰਦਿਆ ਘਰ ਪਹਿਲੇ ਆ ਕੇ ਫੇਰ ਦੁਪਹਿਰੇ ਭਾਂਡੇ ਕਰ ਦਿਆਂਗਾ ।ਐਸੇ
ਨਹੀਂ, ਨਹੀਂ ਭਾਂਡੇ ਤੇ ਨੀ ਮੈਂ ਕਰਾਉਂਦੀ ਭਾਂਡੇ ਮੈਂ ਬੰਦ ਗ ਵਿਚਾਰਾ ਥੱਕ ਜਾਂਦਾ।ਇੰਨੇ ਜਿ ਘਰਾਂ ਦਾ ਕੰਮ ਕਰਦਾ ਅਸੀਂ ਵੀ ਬੰਦਾ ਵੇਖੋ ਇਹ ਥੋੜੀ ਹੈਗਾ। ਪਰ ਮੈਂ ਵੀ ਜੇ ਤੇ ਕਈ ਵਾਰ ਸੋਚਦੇ ਬੜੇ ਪਿਆਰ ਨਾਲ
ਓ ਗੁੱਸਾ ਨ ਕੋਈ ਨੀ ਕੋਈ ਨੀ ਵੀ ਪੈ ਆਏ ਹੋ ਨ
ਅੱਗੇ ਮੈਂ ਨੇਪਾਲੀ ਲਾਇਆ ਸੀ। ਤੇ ਉਹਨੇ ਉਹ ਦੇਖਿਆ ਇੱਕ ਨੂੰ ਅਸੀਂ ਖਵਾਂਦੇ ਪਿਆਂਦੇ ਸੀ, ਦਿੰਦੇ ਸੀ। ਓਦੀ ਥਾਂ ਦੂਜਾ ਉਹ ਕੇ ਲਾਲਚ ਮਾਰੇ ਕਹਿੰਦਾ।ਇਹ ਬੱਚੇ ਕੋ ਆਈਸ ਕਰ੍ਰੀਮ ਲੈ ਦੋ ਯਾ ਸ ਬੱਚੋ ਕੋ ਦੂਧ ਲੈ ਲੈਦੋ। ਯੇ ਦੇ ਦੋ ।ਐਸੇ ਇੰਨੇ ਪਾਗਲ ਹੋ ਗਏ ਨੇ
ਹਾਂ, ਇਹ ਵਿਚਾਰਾ ਕੁਛ ਨੀ ਮੰਗਦਾ। ਹਾਂ, ਹਾਂ ਚਾਰ ਉਹ ਤੇ ਬੰਦਾ ਗੈਰ ਬੰਦਾ ਆਉਂਦਾ। ਉਹਨੂੰ ਵੀ ਚਾਹ
ਨਹੀਂ, ਉਹ ਤੇ ਅਸੀਂ ਬਣਾਉਦੇ ਹੁੰਦੇ ਇਨੇ ਕਦੇ ਨਹੀਂ ਉਹਦੇ ਤੇ ਹੱਦ
ਆਹ ਤੇ ਮੈਂ ਕਹਿ ਤਾਂ ਰਹੀ ਹਾਂ ਇਹ ਤੇ ਆਪਣਾ ਹੀ ਵਿਚਾਰਾ ਬਹੁਤ ਚੰਗਾ ਤੁਹਾਡਾ ਤੇ ਹਾਂ, ਹਾਂ ਸਹੀ ਹੈਗਾ ਵਿਚਾਰਾ ਖੁਸ਼ ਆ
ਕਦੀ ਨਹੀਂ ਏਸ ਆਦਮੀ ਨੇ ਕਦੀ ਕੋਈ ਚੀਜ਼ ਮੰਗੀ ਮੈਂ ਦੱਸ ਹਾਂ ਜਿਹੜਾ ਕੋਈ ਚੀਜ਼ ਨਹੀਂ ਨਾ ਮੰਗੇਗਾ
ਹਾਂ ਬਸ ਹੱਸਦਾ ਰਹਿੰਦਾ ਵੈਂ ਮੁੰਡਾ ਹਾਂ, ਬਹੁਤ ਵਧੀਆ ਤੁਹਾਡਾ ਕੰਮ ਵਾਲਾ ਬਈਆ ਤੇ ਕੋਈ ਉਹ ਨਹੀਂ ਪਰ ਐ ਫੇਰ ਉਹ ਹੈ ਨਾ ਟਾਈਮ ਤੋਂ ਬੇ ਟਾਈਮ ਆਂਦਾ।
ਆਹ ਅਸਲ ਗੱਲ ਹੈ ਨਾ ਜਿੰਮ ਚ ਜਾਂਦਾ। ਜਿੰਮ ਚ ਬੇਟੇ ਨੂੰ ਪੈਸੇ
ਹਾਂ ਅੱਛੇ ਮਿਲਦੇ ਹੋਣੇ ਉਹ ਚਲੋ ਉਹਦੀ ਵੀ ਮਜਬੂਰੀ ਹੋਰ ਕੀ, ਤੇ ਨਹੀਂ ਤੇ ਤੁਸੀਂ ਝਾੜੂ ਮਰਵਾ ਲਿਆ ਕਰੋ ਨਾ ਸਵੇਰੇ ਘਰ ਦਾ ਬਾਅਦ ਚੋਂ
ਇਹਨੂੰ ਹੁਣ ਇਹੋ ਕਹਾਂਗੀ ਜਾ ਝਾੜੂ ਮਾਰ ਕੇ ਜਾ ਦੌੜ ਜਾ ਕਈ ਵਾਰ ਝਾੜੂ ਮਾਰ ਕੇ ਦੌੜ ਜਾਂਦਾ ਹਾਂ ਤਰਕਾਲਾ ਵੇਲੇ ਝਾੜੂ
ਨਹੀਂ ਨੂੰਹ ਨੂੰ ਬੋਲੋ ਸਵੇਰੇ ਝਾੜੂ ਲਾ ਲੋੋ ਸਾਰੇ ਘਰ ਚ ਕੋਈ ਕ ਤੋੜੀ ਐ। ਝਾੜੂ ਆਪੇ ਲਾ ਲਓ। ਕੋਈ ਪਰੇਸ਼ਾਨੀ ਥੋੜੀ ਐ ਬਾਅਦ ਚਾਹੇ ਪੋਚੇ ਕਰ ਜਾ ਹੋਰ ਕੰਮ ਕਰ ਜਾ ਇੱਕ ਕੰਮ ਵਾਧੂ
ਕੱਲ ਇਸ ਕੇ ਮੇਜ਼ ਕੇ ਉੱਧਰ ਮਾਰਦੇ ਮਿੱਟੀ ਐ
ਹਾਂ ਇਸ ਤਰ੍ਹਾਂ ਹੀ ਹੁੰਦਾ ਵਾ ਕੰਮ ਤੇ ਪਿਆਰ ਨਾਲ
ਹਾਂ ਉਧਰ ਮੈਂ ਮਕਾਨ ਦੇਖਣ ਗਈ ਹਾਂ, ਬੜਾ ਸੋਹਣਾ ਮਕਾਨ ਬਣ ਗਿਆ ਦੋ ਕਮਰੇ ਕਰ ਹੁਣ ਲੈਟਰਿੰਨ ਬਣਾਈ ਹੋਈ ਹੌਲੀ- ਹੌਲੀ ਸਾਰਾ ਸਵਾਮ ਕੰਮ ਕਰੀ ਜਾਂਦਾ ਹੁਣ ਕਹਿਤਾ ਮੈਂਨੇ ਛਤ ਕਾ ਲੈਂਟਰ ਪਾਣਾ ਮੈਂ ਕਿਹਾ ਬਹੁਤ ਵਡੀਆ ਕਰੇਗਾ।
ਦਮ ਤੇ ਕੁਛ ਵੀ ਨਹੀਂ ਹੁੰਦਾ, ਹੋਰ ਹਾਂ
ਕਰਦਾ ਹੋਰ ਕੁਛ ਨੀ ਸਾਨੂੰ ਹੋਰ ਕੋਈ ਇਹਦੀ ਪਰੇਸ਼ਾਨੀ ਨਹੀਂ।
ਹਾਂ ਕੰਮ ਤੇ ਅੱਛਾ ਸਹੀ ਕਰਦਾ ਵਿਚਾਰਾ ਸੁਣ ਵੀ ਲੈਂਦਾ ਤੇ ਬੋਲਦਾ ਨੀ ਹੈ ਕੁੱਛ ਵੀ ਹੱਸ ਕੇ- ਹੱਸ ਕੇ ਗੱਲ ਟਾਲ ਦਿੰਦਾ, ਹੋਰ ਹੋਰ ਹੋਰ ਕੀ, ਪੜੋਸੀਆਂ ਦੇ ਵੀ ਕਰਦਾ ਹੋਣਾ। ਹਾਂ ਬਸਨ ਕੋ ਤੂੰ ਸਾਡੇ ਘਰ ਜਾ, ਫੇਰ ਉਧਰ ਚਲੇ ਜਾਏ ਕਰੋ ਕੰਮ ਹਾਂ। ਤਾਂ ਮੇਰੇ ਕਰਕੇ ਫੇਰ ਚਲੇ ਜਾ ਕਰ, ਤੂੰ ਜਿੱਥੇ ਜਿਮ ਜਾਣ ਤੋਂ ਪਹਿਲੇ ਸਭ ਝਾੜੂ ਮਾਰ ਕਰ ਪੋਚੇ ਭਾਵੇਂ ਜਿਸ ਟਾਈਮ ਮਰਜ਼ੀ ਮਾਰ ਜਾ ਆ ਕੇ, ਇਸ ਤਰ੍ਹਾਂ ਸਮ ਸਮਝਾ ਇਹਨੂੰ ਕਾਲੂ ਨੂੰ। ਉਹਨੂੰ ਕਿਹ, ਸਵੇਰੇ ਝਾੜੂ ਮਾਰ ਫੇਰ ਪੋਛੇ ਮਾਰਨ ਦੁਬਾਰਾ ਆ ਜਾਇਆ ਕਰ। ਫਿਰ ਕੋਈ ਪਰੇਸ਼ਾਨੀ ਨਹੀਂ,, ਚਾਹ ਪੀ ਜਾ, ਰੋਟੀ ਰੋਟੀ ਖਾ ਜਾ, ਹੋਰ, ਹੋਰ ਵਿੱਚ ਆਵਾਜ਼ ਆ ਰਹੀ ਹੈ ਤੇਰੀ ਸਾਰੀ ਅਵਾਜ਼ ਆ ਰਹੀ ਹੈ । ਹਾਂ।
ਮੈਂ ਦੇਖ ਰਹੀ ਹੂੰ।
ਹਾਂ-ਹਾਂ ਸਹੀ ਹੈ। ਹਾਂ- ਹਾਂ। ਨਾ-ਨਾ, ਨਾ-ਨਾ, ਨਾ ਹੋਰ ਸੁਣਾਓ।
ਹਾਂਜੀ, ਕੀ ਹੋ ਰਿਹਾ? ਕੀ ਕਰਦੇ ਪਏ ਉ?
ਸੋ ਉਹਦੇ ਨਾਲ ਲੱਗ ਹੋਈ ਆਂ, ਕਾਲੂ ਨਾਲ, ਕਾਲੂ ਵੀ ਕਹਿੰਦਾ ਬੜੇ ਆਂਟੀ ਬੋਲਤੀ ਏ। ਬਚਾਰਾ, ਕਦੀ ਨੀ ਕਹਿੰਦਾ।
ਅੱਛਾ, ਹਹਹਹ
ਮੈਂ ਈ ਆਪਣੇ ਆਪ ਕਹਿੰਨੀ, ਆਪਣੇ ਆਪ ਮੈਨੂੰ ਮਹਿਸੂਸ ਹੁੰਦਾ, ਇਸ ਹਾਂ ਮੈਂ ਇਹਨੂੰ ਮਹਿਸੂਸ ਹੁੰਦਾ, ਮੈਂ ਇਹਨੂੰ ਬੜਾ ਬੋਲਣੀ ਆ ਬੇਫਜੂਲ, ਹੋਰ
ਬੋਲਿਆ ਕਰੋ। ਹੋਰ ਵਿਚਾਰਾ, ਚੰਗਾ ਬੰਦਾ
ਹਾਂ ਬਹੁਤ ਚੰਗਾ, ਮੈਂ ਤਾਂ ਕਹਿੰਦੀ ਆ ਰੱਬ ਏਦੀ ਲੰਮੀ ਉਮਰ ਕਰੇ ਬੜੀ
ਕੋਈ ਨਾ ਮਿਲੇਗਾ, ਇਹੋ ਜਿਹਾ ਬੰਦਾ, ਹਾਂ-ਹਾਂ।
ਇੱਕ ਮੁੰਡਾ ਇੱਕ ਕੁੜੀ ਹੈ, ਇੰਨੀ ਸੋਹਣੀ ਔਲਾਦ ਐ ਇਹਦੀ ਹਾਂ, ਜਨਾਨੀ ਵੀ ਬੜੀ ਸੋਹਣੀ, ਪਰ ਜਨਾਨੀ ਬੜੀ ਪ ਲੀ ਜੀ ਬੜੀ ਕਮਜ਼ੋਰ ਜੀ ਏ, ਹੁਣ ਥੋੜੀ ਖਰੀ ਹੋ ਗਈ ਹੈ। ਮੈਂ ਕਿਹਾ, ਅਭ ਤੋਂ ਅੱਛੀ ਹੋ ਗਈ ਹੈ।
ਹਾਂ -ਹਾਂ।
ਘਰ ਗਏ ਸੀ। ਤੇ ਐ ਲੱਗਦੇ ਨਿੱਕੇ ਜਿ ਕੁੜੀ ਹੈ ਕੋਈ।
ਅੱਛਾ।
ਉਹ ਲਈ ਸੀ ਨਾ, ਇਹਨੇ ਫਲੱਸ਼ ਖਰੀਦੀ ਸੀ, ਫਲੱਸ਼ ਲਗਵਾਉਣੀ ਸੀ। ਸਰਦਾ, ਸਰਦਾਰ ਜੀ ਉਹ ਫੇਰ ਇਹਦੇ ਛੋੜਣਗੇ ਮੈਂ ਪਨੀਤ ਮੈਂ ਵੀ ਨਾਲ ਜਾਣੀ ਆ ਗਾ ਘਰ,
ਅੱਛਾ-ਅੱਛਾ, ਟੀ ਵੇਖ ਕੇ ਆਇਆ ਫਿਰ, ਤੁਸੀਂ,
ਨਹੀਂ ਮੈਂ ਪਹਿਲੇ ਵੀ ਗਈ ਸੀ ਇਹਦੀ ਵਹੁਟੀ ਦੇਖੀ ਸੀ ਹੁਣ ਫੇਰ ਵੇਖੀ ਮੈਂ ਕਿਹਾ ਠੀਕ ਹੋ ਗਈ। ਤੇਰੀ ਵੋਟੀ,
ਹਾਂਜੀ, ਹਾਂਜੀ-ਹਾਂਜੀ,
ਬਸ ਹੌਲੀ-ਹੌਲੀ ਸਾਰਾ ਕੰਮ ਕਰਦਾ ਹੁਣ ਕਹਿੰਦਾ ਸੀ ਮੈਂਨੇ ਗੇਟ ਵੀ ਕਰਾ ਲ ਮੈਂ ਫਿਰ ਪੁਨੀਤ ਨੂੰ ਕਿਹਾ ਪੁਨੀਤ ਤੂੰ ਵੀ ਆਪਣਾ ਗੇਟ ਪਾਲਿਸ਼ ਕਰਾ ਲਾ ਦੇਖ ਕਾਲੂ ਕੈਤਾ ਮੈਂਨੇ ਗੇਟ
ਅੱਛਾ, ਹਾਂ ਚਲੋ ਵੋਟੀ ਵੀ
ਵੋਟੀ ਕਿਸੇ ਸਕੂਲ ਚ ਲੱਗੀ ਹੋਈ ਏ?
ਅੱਛਾ, ਕੀ ਕਰਦੀ ਐ?
ਉਹ ਵੀ ਸਫਾਈਆਂ ਹੀ ਕਰਦੀ,
ਅੱਛਾ, ਉਹ ਵਧੀਆ ਉਹਨੂੰ ਪੈਸੇ ਅੱਛੇ ਮਿਲ ਜਾਂਦੇ ਹੋਣੇ ਉੱਥੋਂ ਸਕੂਲੋਂ? ਵਧੀਆ ਫੇਰ ਹੋਰ ਕੀ, ਚੱਲੋ ਹੋਰ ਸੁਣਾਓ?
ਇਹਦੀ ਲੈਣ ਦੇਣ ਵੀ ਬੜੀ ਅੱਛੀ ਹੈ ਨਾ ਜੇ ਬੈਂਕ ਚੋਂ ਪੈਸੇ ਲਏ ਨੇ ਇਹਨੂੰ ਕਾਹਲੀ ਪੈਂਦੀ ਮੈਂ ਜਲਦੀ ਜਲਦੀ ਲੋਨ ਉਤਾਰ ਕੇ ਪਾਸੇ ਮਾਰਾ
ਹਾਂ ਇਹ ਤੇ ਹੈ ਹੀ ਹੈ ਨਾ ਹਾਂ,
ਲਿਆ ਸੀ ਹੁਣ ਖ਼ਤਮ ਹੋ ਗਿਆ ਕਹਿੰਦਾ ਇਕ ਕਿਸ਼ਤ ਰਹਿ ਗਈ ਹੈ। ਆ ਬੜਾ ਲੋਨ ਲਊਂਗਾ।
ਹਾਂ ਚਲੋ ਵਧੀਆ ਹੋਰ,
ਗੁਰਦੁਆਰੇ ਮੇਰੀ ਚੱਪਲ ਬਦਲ ਗਈ ਕਿਸੇ ਨਾਲ ਕਾਹਲੀ ਉਹ ਪਾ ਗਿਆ ਚੜ ਗਿਆ।
ਔਹੋ,
ਹੈ ਤੇ ਉਹੋ ਜਿਹੀ ਮਿਲਦ ਮਲਦੀ ਜੁਲਦੀ ਪਰ ਹੈ ਉਹ ਚੀਜ਼ ਨਹੀਂ ਹੈ। ਜਿਹੜੀ ਮੈਂ ਲਈ ਸੀ ਆਹ ਮੇਰੀ ਚੱ ਦੀ ਸੀ ਇਹ ਦੂਜੀ ਏ
ਕੋਈ ਕੱਲ ਆਏਗਾ ਬਦਲ ਗ਼ਲਤੀ ਚ ਪਾ ਗਿਆ ਹੋਏਗਾ ਚੇਂਜ ਕਰ ਲੈਣਾ ਕੱਲ ਆਏ
ਓਹੀਓਂ ਦੇਖਾਂਗੀ ਮੈਂ ਗਈ ਨੀ ਨਾ ਅੱਜ ਦੁਪਹਿਰੇ ਦੱਸਿਆ ਰਾਤੀ ਵੇਖਾਂਗੇ ਉਹ ਸਾਹਮਣੇ ਵੀ ਪਿਠਦੀ ਹੈ ਕੰਮ ਦਿਓ ਕੰਮ ਦਿਓ ਫੋਨ ਕੀਤਾ ਵੇ ਫੋਨ ਉਹਨੇ ਵੀ ਨੀ ਚੁੱਕਿਆ ਫਿਰ ਮੈਂ ਤੈਨੂੰ ਫੋਨ ਕੀ ਤੂੰ ਨੀ ਚੁੱਕਿਆ ਤੇਰੇ ਬਾਅਦ ਤਾਂ ਉਹਨੂੰ ਫੋਨ ਕੀਤਾ ਬੜਾ ਆਇਆ ਮੈਂ ਕਿਹਾ ਕੋਈ ਹੋਰ ਨੰਬਰ ਨਵੇਂ ਲੱਭਣੀ ਆ ਮੇਰੇ ਕੋਲ ਰੋਜ਼ ਫੋਨ ਆਉਂਦੇ ਨੇ ਮੈਂ ਕਿਹਾ ਉਹਨਾਂ ਨੂੰ ਫੋਨਾ
ਅੱਛਾ - ਅੱਛਾ ਚਲੋ ਹੋਰ ਅਰੇ ਬੱਚਾ ਰੋ ਰਿਹਾ ਸੀ ਥੱਲੇ ਉਹਨੂੰ ਲੈ ਕੇ ਉੱਤੇ ਆਈ ਥੱਲੇ ਸੀ ਉਹ ਥੱਲੇ ਕੋਈ ਛੱਡਣ ਵਾਲਾ ਨਹੀਂ ਸੀ ਬੱਚੇ ਨੂੰ ਤੇ ਮੈਂ ਲੈ ਵਾਸ਼ਰੂਮ ਚਲੀ ਗਈ ਕੀ ਕਰੀਏ ਹਾਂ
ਨਾ ਸੱਤ ਵੱਜ ਗਏ ਨੇ ਹੁਣ ਉਹਨਾਂ ਦੇ ਘਰ ਜਾਏਗਾ ਪੜੋਸੀਆਂ ਦੇ ਘਰ ਕੰਮ ਕਰੇਗਾ ਵਿਚਾਰਾ,
ਸਵੇਰੇ ਸ਼ਾਮ ਦੋਨੋ ਟਾਈਮ ਕਰਦਾ।
ਨਹੀਂ ਇੱਕੋ ਟਾਈਮ ਵੀ ਕਰਦਾ
ਅੱਛਾ!
ਟਾਈਮ ਆਉਂਦਾ ਸੀ ਹੋਣੇ,
ਬੱਚੇ ਹੈ ਨੀ ਨਾ ਤਾਂ ਕਰਕੇ।
ਨਹੀਂ ਹੁਣ ਜੀ ਛੋੜ ਦਿੱਤਾ ਆਇਆ ਹੁਣ ਨਾ ਦਗਰਜੀ ਕਰਦਾ ਹੁਣ ਇਹਨੂੰ ਪਾਣ ਦਾ ਪਿਆ ਨਾ ਸਾਨੂੰ ਵੀ ਹੈਗਾ ਚਲੋ, ਵੀ ਆਪਣਾ ਮਕਾਨ ਬਣਾਉਂਦਾ ਪਿਆ ਬਣਾਈ ਜਾਏ।ਆਹ ਉਹਨੂੰ ਵੀ ਸ਼ੌਕ ਹੈ ਸਾਨੂੰ ਵੀ ਅੱਛਾ, ਅੱਛਾ! ਲੱਗਦਾ ਤੇ ਆਪਣਾ ਮਕਾਨ ਬਣਾਉਦਾ ਪਿਆ ਦੇਖੋ ਮਿਹਨਤ ਕਰਕੇ ਮਕਾਨ ਬਣਾ ਲਿਆ।
ਤੇ ਹੈ ਹੀ ਏ
ਹਾਂ।
ਚਲੋ ਵਧੀਆ। ਹੋਰ। ਸੁਣਾਓ ਬੱਚੇ ਠੀਕ ਨੇ, ਹਾਂਜੀ ਅਸੀਂ ਇੱਥੇ ਹੀ ਆ ਸੀ, ਅਜੇ
ਹੋਰ ਤੁਸੀਂ ਕੀ ਲੱਗੇ ਹੋਏ ਹੋ -ਹੋ ਗਿਆ
ਮੈਂ ਵਿਹਲੀ ਅੱਜ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਹੈਲੋ?